ਹੈਲੋ।
ਹੈਲੋ।
ਹਾਂਜੀ ਸ਼ਸਰੀ ਕਾਲ। ਸਸਰੀ ਕਾਲ। ਹਾਂਜੀ ਸਸਰੀ ਕਾਲ ਜੀ। ਬੜੇ ਵਧੀਆ ਜੀ ਤੁਸੀਂ ਸੁਣਾਓ। ਵਧੀਆ-ਵਧੀਆ ਤੁਸੀਂ ਸੁਣਾਓ?
ਬਸ ਬੋਤ ਵਧੀਆ। ਔਰ ਸੁਣਾਓ ਕਿਸਰਾਂ ਫੋਨ ਕੀਤਾ ਅੱਜ?
ਬਸ ਇਸ ਤਰ੍ਹਾਂ ਈ। ਮੈਂ ਕਿਆ ਚਲੋ ਕੋਈ ਪ੍ਰੋਗਰਾਮ ਬਣਾਈਏ ਕੱਠੇ ਚੱਲੇ ਕਿਧਰੇ। ਵੀਕਐਂਡ ਉੱਪਰ।
ਠੀਕ ਐ। ਓ ਫੇਰ
ਫ੍ਰੀ ਓ ਤੁਸੀਂ ਜਾ ਸਕਦੇ ਓ?
ਹਾਂ-ਹਾਂ ਮੈਂ ਫਰੀ ਹੈਗੀ ਹਾਂ ਛੁੱਟੀਆਂ ਪਈਆਂ ਦੀਆਂ ਨੇੁ ਫਰੀ-ਫਰੀ ਹਾਂ।
ਅੱਛਾ ਫੇਰ ਚੱਲੇ ਆ ਦੋਨੋ ਫੈਮਲੀਜ਼ ਚੱਲੇ ਆ ਤੁਹਾਡੀ ਫੈਮਿਲੀ ਵੀ ਤੇ ਮੇਰੀ ਫੈਮਿਲੀ ਵੀ
ਠੀਕ ਐ ਜਾਣਾ ਕਿੱਥੇ ਐ?
ਪੈਲਾਂ ਮੈਂ ਸੋਚ ਰਈ ਸੀ ਕਿ ਕਿਸੇ ਹਿਲ ਸਟੇਸ਼ਨ ਚਲੀਏ। ਹੁਨ ਮੈਂ ਸੋਚ ਰਈ ਆ ਅੱਸੀ ਜਗ੍ਹਾ ਜਾਈਏ। ਚਲੋ ਠੰਡਾ ਵੀ ਹੋਏ ਇਲਾਕਾ ਹਿੱਲ ਸਟੇਸ਼ਨ ਵੀ ਹੋਏ ਤੇ ਪਲੱਸ ਇੱਕ ਏ ਧਾਰਮਿਕ ਯਾਤਰਾ ਬਣ ਜਾਏ ਸਾਡੀ।
ਅੱਛਾ-ਅੱਛਾ ਫੇਰ ਤੇ ਬੋਤ ਵਧੀਆ ਗੱਲ ਐ।
ਕਿਸੇ ਅੱਛੇ ਗੁਰਦੁਆਰੇ ਚਲੇ ਜਿੱਥੇ ਅਸੀਂ ਨਈ ਗਏ।
ਹੂੰ।
ਤੇ ਐਸਾ ਕੁੁਰ ਦੁਆਰਾ ਤੇ ਮੈਨੂੰ ਮਨੀਕਰਨ ਸੇਹਬ ਈ ਲੱ ਲੱਗ ਰੇਆ।
ਬੋਤ ਵਧੀਆ ਗੱਲ ਐ ਬੀ ਬੋਤ ਵਧੀਆ ਗੱਲ।
ਤੁਸੀਂ ਹੋਏ ਆਏ ਓ।
ਨਈ ਮੈਂ ਨੀ ਕਦੀ ਦੇਖਿਆ ਮੇਰਾ ਤੇ ਬੜੇ ਟਾਈਮ ਦਾ ਮਨ ਬੜਾ ਹੈ ਜਾਨ ਤੇ। ਲੇਕਿਨ ਬਸ ਕੁਛ ਸਮਝ ਲੋਓ। ਪ੍ਰੋਗਰਾਮ ਬਣਦਾ ਐ ਫੇਰ ਬੰਦ ਹੋ ਜਾਂਦਾ। ਅਜੇ ਬਾਬੇ ਦਾ ਬੁਲਾਵਾ ਨੀ ਆਏਆ ਹੁਣ ਤੁਸੀਂ ਕੀਤੀ ਏ ਗੱਲ ਤੇ ਸ਼ਾਇਦ ਐਸ ਵਾਰ ਨਿਕਲ ਜਾਈਏ।
ਮੈਂ ਕਹਿੰਨੀ ਆ ਨਿਕਲ ਈ ਜਾਂਨੇ ਆ। ਪ੍ਰੋਗਰਾਮ ਬਣਾਨੇ ਆ ਅਜੇ ਤਾਂ ਖੈਰ ਅਜੇ ਖੈਰ ਹੂੰ-ਹੂੰ-ਹੂੰ-ਹੂੰ। ਅਜੇ ਮੈਂ ਸੋਚ ਰਈ ਆ। ਮੇਰੇ ਦਿਮਾਗ 'ਚ ਤਾਂ ਆਇਆ ਵੇ ਪਰ ਅਜੇ ਮੈਂ ਆਪਣੇ ਹਸਬੈਂਡ ਨਾਲ ਵੀ ਕਰਨੀ ਆ ਗੱਲ। ਬੱਚਿਆਂ ਨੂੰ ਤਾਂ ਖੈਰ ਮਨਾ ਈ ਲਾਂਗੇ ਤੇ ਚੱਲੇ ਆ ਮਨੀਕਰਨ ਸਾਹਿਬ ਚੱਲੇ ਆ।
ਅੱਛਾ।
ਕੀ ਕਹਿੰਦੇ ਓ ਤੁਸੀਂ ਕੀ ਖਿਆਲ ਐ?
ਨੀ-ਨੀ ਬੋਤ ਵਧੀਆ ਪ੍ਰੋਗਰਾਮ ਏ ਤੋਆਡਾ। ਤੇ ਅਗਰ ਤੁਸੀਂ ਬਣਾਣਾ। ਐ ਪ੍ਰੋਗਰਾਮ ਤੇ ਏਨੂੰ ਸਿਰੇ ਵੀ ਚਾੜਨਾ ਫਿਰ। ਕਿਉਂਕਿ ਅਗਰ ਇੱਕ ਵਾਰ ਬੱਚਿਆਂ ਨੂੰ ਪਤਾ ਚੱਲ ਗਿਆ ਕਿ ਅਸੀਂ ਮਨੀਕਰਨ ਸਾਹਿਬ ਜਾਂਦੇ ਪਏ ਹਾਂ ਤੇ ਫੇਰ ਓਨਾਂ ਨੇ ਮਗਰ ਪੈ ਜਾਣਾ ਕਿ ਹੁਣ ਚਲੋ ਮੰਮਾ ਹੁਣ ਨੀ ਰੁਕਣਾ ਹੁਣ ਚਲੋ।
ਹਾਂਜੀ-ਹਾਂਜੀ ਤੇ ਇੱਕ ਕੰਮ ਕਰਨੀ ਆ ਨਾ, ਅੱਜ-ਅੱਜ ਮੇਰੇ ਖੇਆਲ ਨਾਲ ਅਸੀਂ ਚੱਲਨੇ ਆ ਕੋਈ ਪੱਚੀ-ਛੱਬੀ ਦੇ ਬਾਦ, ਠੀਕ ਏ।
ਅੱਛਾ।
ਪੱਚੀ-ਛੱਬੀ ਤਰੀਕ ਦੇ ਬਾਦ, ਪਰ ਪ੍ਰੋਬਲਮ ਐ ਵੇ ਕੀ ਪਿਛਲੀ ਵਾਰ ਵੀ ਅਸੀਂ ਬਨਾਏਆ ਸੀ ਪ੍ਰੋਗਰਾਮ। ਤਾਂ ਫੇਰ ਓਸ ਟਾਈਮ ਅ, ਓ ਸੁਨੇਆ ਤੁਸੀਂ ਓਥੇ ਫਲੱਡ ਵਗੈਰਾ ਆ ਰੇ ਸੀ?
ਬੋਤ ਜਾਦਾ, ਬੜਾ ਹਾਈ ਅਲਰਟ। ਕਦੀ ਰੈਡ ਅਲਰਟ ਕਦੀ ਯਲੋ ਅਲਰਟ
ਹਾਂ, ਸਈ ਗੱਲ ਐ ਹਾਂ। ਤੇ ਓ ਫੇਰ ਥੋੜ੍ਹਾ ਜਾ ਘਬਰਾ ਵੀ ਗਏ ਅਸੀ, ਮੈਂ ਕੇਆ ਬਾਰਸ਼ਾਂ ਬੜੀਆਂ ਓਦਰ ਆਂਦੀ ਪੀਆਂ ਸੀ, ਫਲੱਟ ਬੜੇ ਸੀ 'ਤੇ ਕਦੀ ਕਿਦਰੇ, ਬਦਲ ਫਾੱਟ ਰੇਯਾ ਤੇ ਕਦੀ ਕਿਦਰੇ ਬਦਲ ਫਾਟ ਰੇਐ। ਓਦੇ ਤੋਂ ਥੋੜਾ, ਡਾਰ ਵੀ ਗਏ ਅਸੀ।
ਹੂੰ।
ਪਰ ਫੇਰ ਵੀ ਮੇਰੇ ਵੀਰ ਜੀ ਤੇ ਹੋਈ ਆਏ, ਮੇਰੇ ਵੀਰ ਜੀ ਚਲੇ ਗਏ ਸਨ।
ਅੱਛਾ।
ਉਸ ਟਾਈਮ ਬਦਲ ਨਈ ਸੀ ਫਟੇ ਪਰ, ਇਸ ਰਾਂ ਹਾਈਲਰਟ ਕੀਤਾ ਹੋਏਆ ਸੀ ਕਿ ਨਈ ਜਾਓ। ਬਈ ਹੈ, ਕੋਈ ਬਾਰਿਸ਼ ਜਾਦਾ ਹੋਨ ਦੀ ਸੰਭਾਵਨੈ ਪਰ ਬਾਰਿਸ਼ ਤੇ ਬਾਦ ਇਚ ਈ ਆਈ ਪਰ ਬਦਲ ਪੈਲੇ ਈ ਫਟਨੇ ਸ਼ੁਰੂ ਹੋ ਗਏ। ਜਿਸ ਤਰਾ ਈ ਮੇਰੇ ਵੀਰਾ ਜੀ ਨੇ ਕੀਤੀ ਨਾ ਓਦਰੋਂ, ਯਾਤਰਾ ਕੰਪਲੀਟ ਵਾਪਸੀ ਕੀਤੀ ਤੇ ਕੋਈ ਸੱਠ, ਕੋਈ ਸੱਠ-ਸੱਤਰ ਕਿਲੋਮੀਟਰ ਈ ਅੱਗੇ ਆਏ ਹੋਨੇ ਤੇ ਪਿੱਛੇ ਬਦਲ ਫਾੱਟ ਗੇ। ਤੇ ਓਨਾਂ ਨੂੰ ਫੋਨ ਆਏ ਕਿ ਬਈ ਤੁਸੀਂ ਜਿਸਰਾਂ ਓ ਜਲਦੀ, ਤੇਜੀ ਨਾਲ ਨਿਕਲੋ ਪਾਨੀ ਗੁਰਦਵਾਰੇ ਤਿਕੰਨ ਪੋਚ ਗੇਆ।
ਅੱਛਾ।
ਜਦੋਂ ਅਸੀਂ ਏ ਸਾਰੀਆਂ ਗੱਲਾਂ ਸੁਨੀਆਂ ਤੇ ਫੇਰ ਆਪਨੀ ਹਿੰਮਤ ਈ ਨੀ ਹੋਈ ਫੇਰ ਮੈਂ ਤੇ ਐ ਤੇ ਮਾਹੌਲ ਖਰਾਬ ਈ ਐ, ਅਜੇ ਤੇ ਜਾਨ ਦਾ ਮਹੌਲ ਲਾੱਗ ਈ ਨੀ ਰੇਆ।
ਹੂੰ।
ਤੇ ਓ, ਹੁਨ ਦੁਆਰਾ ਮਨ ਬਨਾਯਾ? ਦੇਖੋ ਬਾਬੇ ਈ ਦੀ, ਹੁਕਮ ਹੋਏਗਾ ਰੱਬ ਦਾ ਤਾਂ ਜਾ ਸਕਾਂਗੇ।
ਨਈ-ਨਈ ਹੁਨ ਚਲੋ ਵਾਈ ਗੁਰੂ ਦਾ ਨਾਮ ਲੈ ਕੇ, ਉਨਾਂ ਦਾ ਸਿਮਰਨ ਕਾਰਕੇ 'ਤੇ ਅਸੀ ਸਲਾ ਬਨਾ ਲੈਂਦੇ ਆਏ। 'ਤੇ ਨਿਕਲ ਚਲਦੇ ਆਂ। ਕੇਓਂ, ਕਿਉਂਕਿ ਦੇਖੋ ਬਰਸਾਤਾਂ ਸ਼ੁਰੂ ਹੋ ਜਾਨਗੀਆਂ ਨਾ ਫੇਰ ਓਈਓ ਵਾਲਾ ਹਾਲ ਸ਼ੁਰੂ ਹੋ ਜਾਂਦਾ ਵੇ।
ਹਾ, ਹਾਂ, ਹਾਂ।
ਤੇ, ਅਸੀਂ ਪ੍ਰੋਗਰਾਮ ਬਨਾਂਦੇ ਆ 'ਤੇ ਓਨੂੰ ਸਿਰੇ ਵੀ ਚਾੜਦੇ ਆਂ। 'ਤੇ ਫਿਰ ਤੁਸੀਂ ਗੱਲ ਕਰੋ ਘਾਰ, ਮੈਂ ਆਪਨੇ ਘਾਰ ਗਾੱਲ ਕਰਦੀ ਆ।
ਤੇ ਇੱਕ ਕੰਮ ਕਰਨੇ ਆ ਨਾ, ਚਾਰ-ਪਾੰਜ ਫੈਮ 'ਤੇ ਅਸੀਂ ਮਿਲ ਕੇ ਚਲੀਏ, ਤੇ ਕੋਈ ਟੈਂਪੋ ਟਰੈਵਲ ਵ ਕਾਰ ਲੈਂਨੇ ਆਂ ਆਪਨੀ ਗੱਡੀ ਰੈਨ ਦੇਨੇ ਆਂ। ਸਬ ਰਲ ਕੇ ਚੱਲਨੇ ਆ, ਸੰਗਤ ਤੋਰ ਤੇ।
ਬਿਲਕੁਲ, ਕਿਉਕਿ ਫੇਰ ਦੇਖੋ ਕੱਠੇ ਜਾਓ ਨਾ ਫੇਰ ਓ ਇੰਜੌਏ ਜਾਦਾ ਹੁੰਦੈ।
ਹਾਂ-ਹਾਂ, ਹੈ ਤੇ ਵੈਸੇ ਇੱਕ ਧਾਰਮਿਕ ਯਾਤਰਾ ਈ ਹੋਨੀ ਏ। ਰਸਤੇ 'ਚ ਬੰਦਾ ਕੀਰਤਨ ਵੀ ਕਰਦੈ, ਪਾਠ ਵੀ ਕਰਦੇ ਐ। ਓ ਜਿਆਦਾ ਮੈਨੂੰ ਲੱਗਦੈ, ਜਿਆਦਾ ਆਨੰਦ ਆਨੈ ਓਰੇ 'ਚ।
ਬਿਲਕੁਲ ਬੋਤ ਆਨੰਦ ਆਏਗਾ।
ਤੇ ਕੱਲੇ ਜਾਵਾਂਗੇ ਔਰ ਸਬ ਪਿਕਨਿਕ ਪਿਕਨਿਕ ਮਨਾਂਦੇ ਹੋਏ ਜਾਨੈ। ਓ ਅਲੱਗ ਚੀਜ ਹੋ ਗੀ ਲੇਕਿਨ ਮੈਂ ਸੋਚਦੀ ਆਂ ਚਲੋ ਇੱਕ ਦੋ ਫੈਮਲੀਜ਼ ਹੋਰ ਹੋ ਜਾਂਦੀਆਂ ਕੱਠੀ ਸੰਗਤ ਬਣਾ ਕੇ ਤੇ ਚੱਲਨੇ ਆਂ।
ਤੁਸੀ ਵੀ ਆਪਣੇ ਜੜੇ ਨੋਇੰਗ ਨੇ, ਗੱਲ ਕਰੋ ਓਨਾਂ ਨਾਲ ਮੈਂ ਵੀ ਗੱਲ ਕਰਦੀ ਆਂ, ਜੜਾ ਤਿਆਰ ਹੋਜੇਗਾ ਓਈਯੋ ਫੈਮਲੀ ਨਿਕਲ ਪਏਗੀ ਸਾਡੇ ਨਾਲ ਤੇ ਅ ਦੋ, ਇੱਕ ਫੈਮਲੀ ਤੁਸੀ ਤਿਆਰ ਕਰ ਲੋ ਇੱਕ ਮੈਂ ਕਰ ਲੇਂਦੀ ਆਂ। ਚਾਰ ਫੈਮਲੀਜ਼ ਹੋ ਜਾਣਗੀਆਂ ਤੇ ਠੀਕ ਏ ਬੋਤ ਵਧੀਆ ਗੱਲ ਐ।
ਹਾਂ, ਮਤਲਬ ਤੇਰਾਂ ਚੌਦਾਂ ਬੰਦੇ ਹੋ ਜਾਣ ਨਾ ਤੇ ਇੱਕ ਵ ਗੱਡੀ ਕਰਕੇ ਤੇ ਚੱਲਨੇ ਆਂ। ਹੈਨਾ ਤੇ ਆਪਣੀ ਆਪਨੀਆਂ ਰੈਨ ਦੇਨੇ ਆ ਆਪਣਾ, ਆਪਣੇ ਓ ਤੇ ਫੇਰ ਆਪਣੀ-ਆਪਣੀ ਫੈਮਲੀ ਵੱਖਰੀ-ਵੱਖਰੀ ਜਾਵਾਂਗੇ ਤੇ ਕੱਠੇ ਮਿਲ ਕੇ ਚੱਲਨੇ ਐਂ।
ਠੀਕ ਐ-ਠੀਕ ਐ ਬੋਤ ਵਧੀਆ, ਬੋਤ ਵਧੀਆ।
ਆ, ਮੌਸਮ ਵੀ ਠੀਕ ਰਏਗਾ ਰਸਤੇ 'ਚ, ਜਿਸ ਹਿਸਾਬ ਦਾ ਇੱਕ-ਦੋ ਬਾਰਿਸ਼ ਤੇ ਹੋ ਗਈਐਂ।
ਦੇਖੋ ਨਾ ਜਿਸ, ਜੋ ਡੇਟ ਤੁਸੀ ਬਤਾਏ ਕਰਦੇ ਓ ਉਸ ਡੇਟ ਉਂ ਵੋ ਠੀਕ ਐ ਡੇਟ। ਮਤਲਬ ਇਨ ਬਰਸਾਤ ਹੁੰਦੀ ਪਈ ਏ ਹੁਣ ਵੀ ਹੁੰਦੀ ਪਈ ਏ ਲੇਕਿਨ ਇੱਕ-ਅੱਧੀ ਬਰਸਾਤ ਹੁੰਦੀ ਵੀ ਏ ਓਦਾ ਕੋਈ ਚੱਕਰ ਨੀ ਐ। ਜੜੀ ਆਂਦੀ ਏ ਨਾ ਜੁਲਾਈ ਦੇ ਵਿੱਚ ਤੇ ਅਗਸਤ ਦੇ ਵਿੱਚ ਬਰਸਾਤਾਂ ਓ ਬੜਾ ਮੁਸ਼ਕਿਲ ਹੋ ਜਾਂਦਾ ਜੇ ਫੇਰ। ਓ ਤੇ ਪਾਨੀ ਚੜ੍ਹ ਜਾਂਦਾ ਇੰਨਾ। ਓ ਫੇਰ ਮੁਸ਼ਕਿਲ ਓ ਪਾੜ੍ਹੀ ਪਾਸੇ ਤੁਆਨੂੰ ਪਤੈ ਪਾੜ੍ਹੀ ਪਾਸੇ ਤੇ ਜਾਨਾ ਈ ਬੇਵਕੂਫੀ ਹੈਗੀ।
ਹਾਂ-ਹਾਂ, ਠੀਕ ਐ-ਠੀਕ ਐ ਤੁਆਡੀ ਗੱਲ ਸਈ, ਸਈ ਏ। ਤੇ ਇੱਕ ਮਨੀਕਰਨ ਸੈਬ ਹੈ ਇੱਛਾ।
ਹਾਂਜੀ, ਫੇਰ ਅਸੀ ਨਾ ਸਲ੍ਹਾ ਕਰ ਲਾਂਗੇ ਕਿ ਅਸੀ ਕੀ-ਕੀ ਲੈ ਕੇ ਜਾਵਾਂਗੇ, ਕਿਸ ਤਰ੍ਹਾਂ ਜਾਨੈ, ਪ੍ਰੋਗਰਾਮ ਬਣਾ ਲਵਾਂਗੇ ਆਪਨਾ ਸਈ ਤਰੀਕੇ ਨਾਲ, ਬੈ ਕੇ। ਪੈਲੇ ਓ ਫੈਮਲੀਜ਼ ਕੱਠੀ ਕਰਦੇ ਆਂ ਫਿਰ ਓਸ ਤੋਂ ਬਾਦ ਟੈਂਪੂ ਟਰੈਵਲ ਨਾਲ ਗੱਲ ਕਰਦੇ ਆਂ। ਫੇਰ ਆਪਣੀ ਸਲ੍ਹਾ ਕਰਾਂਗੇ ਕਿ ਕਿਸ ਤਰ੍ਹਾਂ ਕਰਨਾ ਐ। ਆਪਣੀ ਰੋਟੀ-ਸ਼ੋਟੀ ਬਣਾ ਲਵਾਂਗੇ, ਕੱਪੜੇ ਦੇਖ ਲਾਂਗੇ ਕਿ ਗਰਮ ਲੇਜਾਨੇ ਨੇ, ਕੇੜੇ ਮੌਸਮ ਦਾ ਦੇਖ ਲਾਂਗੀ ਨਾ ਓਧਰ ਕੀ ਹੈਗੈ। ਮੇਰੇ ਤੇ ਖਿਆਲ ਨਾਲ ਮਤਲਬ ਮੇਨੰ ਐਝ ਲੱਗਦੈ ਜਿੰਝ ਕਿ ਅ ਰਾਤ ਦੀ ਠੰਡ ਐ। ਦਿਨੇ ਦਾ ਤੇ ਮੌਸਮ ਠੀਕ ਹੈਗਾ, ਮੇਨੂੰ ਐਸ ਤਰ੍ਹਾਂ ਲੱਗ
ਹਾਂ, ਹਾਂ ਅ ਨਈ-ਨਈ ਤੁਆਡੀ ਗੱਲ ਠੀਕ ਐ। ਤਿਨ ਦਾ ਠੀਕ ਈ ਹੋਨੈ। ਦਿਨੇ ਨੀ ਠੰਢ ਹੋਨੀ। ਹੈ ਰਾਤੀ ਥੋੜੀ ਬੋਤੀ ਠੰਡ ਹੋਏ ਤੇ ਹੋਏ। ਦਿਨੇ ਨੀ ਹੋਨੀ। ਕੋਲ ਮਨਾਲੀ ਏ। ਇੱਕ ਚੱਕਰ ਮਨਾਲੀ ਵੀ ਲਾ ਕੇ ਆਵਾਂਗੇ।
ਆਂ ਓ ਤੇ ਫੇਰ ਨੇੜੇ ਈ ਪੈਂਦੈ ਮੇਰੇ ਖਿਆਲ ਨਾਲ ਕੈਂਦੇ ਨੇ।
ਹਾਂ ਨੇੜੇ ਈ ਐ, ਥੋੜਾ ਈ ਐ। ਓ ਤਾਂ ਕੋਈ ਦਿੱਕਤ ਈ ਨਹੀ ਐ। ਓਦੀ ਕੋਈ ਦਿੱਕਤ ਨੀ ਐ।
ਹਾਂ ਤੇ ਕਰ ਲੇਂਦੇ ਆ ਸਲ੍ਹਾ ਹੋਰ ਕੀ। ਤੇ ਕਿਤੇ ਤੇ ਬੱਚੇ ਤੁਆਨੂੰ ਪਤੈ ਹਰ ਗਰਮੀਆਂ 'ਚ ਕੈਂਦੇ ਨੇ ਚਲੋ ਮੰਮਾ ਕਿਤੇ ਚਲੀਏ, ਚਲੋ ਮੰਮਾ ਕਿੱਥੇ ਚਲੀਏ। ਬੱਚੇ ਵੀ ਉਦਾਸ ਹੋ ਜਾਂਦੇ ਹੈਗੇ ਨੇ ਤੇ ਫੇਰ ਬਣਾ ਲੈਂਦੇ ਆ ਸਲਾਹ ਥੋੜ੍ਹਾ ਬ ਚੇਆਂ ਸਾਡਾ ਤੇ ਅ ਧਾਰਮਿਕ ਸਥਾਨ ਹੈ। ਅਸੀ ਤੇ ਆਵ ਸਿਮਰਨ ਕਰਦੇ ਹੋਏ ਜਾਣਾ ਵੇ ਤੇ ਸਿਮਰਨ ਈ ਕਰਨੈ ਅਸੀ ਤੇ ਚਲੋ ਬ ਚੇਆਂ ਦਾ ਐ ਹੁੰਦੈ ਕਿ ਬੱਚੇ ਇੰਜੋਏ ਕਰ ਲੈਂਦੇ ਨੇ।
ਓ ਕਰ ਲੈਣਗੇ। ਬੱਚੇਆਂ ਨੂੰ ਕਾਂਗੇ ਤੁਸੀ ਕਰੋ ਇੰਜੋਏ ਹੈਨਾ। ਓਨਾਂ ਨੂੰ ਕਿਉਂ ਨਾ ਕਰਨੀ। ਤੇ ਅਸੀ ਆਪਣਾ ਜਾਵਾਂਗੇ ਮੈਂ ਨਾ ਕਾੱਲ ਦੀ ਸੋਚ ਰੀ ਸੀ ਕਿ ਤੁਆਨੂੰ ਕਰਾਂ ਮੈਂ ਫੋਨ। ਫੇਰ ਮੈਨੂੰ ਤੋ ਤਿੰਨ ਆਸੇ ਬਿਜ਼ੀ ਹੋ ਗੀ। ਕਦੀ ਕੋਈ ਆ ਰਿਐ, ਕਦੀ ਕੋਈ। ਕਦੀ-ਕਦੀ ਮੈਹਮਾਨਾਂ ਦਾ ਵੀ ਰੁੱਖ ਹੋ ਜਾਂਦਾ ਦੋ-ਚਾਰ ਦਿਨ ਆਸਤੇ ਤੇ ਓਨਾਂ ਤੋਂ ਫ੍ਰੀ ਹੋ ਕੇ ਅੱਜ ਮੈਂ ਕਿਆ ਪੈਲਾਂ ਮੈਂ ਤੁਆਡੀ ਸਲਾ ਪੁੱਛਾਂ। ਤੁਆਡੀ ਸਲਾ ਨਾਲ ਮੇਰੀ ਸਲਾ ਬਨ ਜਾਨੀ ਏ।
ਹਾਂ, ਬੋਤ ਚੰਗੀ ਗੱਲ ਐ ਤੁਸੀ ਬੜੇ ਸਈ ਟਾਈਮ ਤੇ ਫੋਨ ਕੀਤਾ।
ਹੋਰ ਛੁੱਟੀਆਂ 'ਚ ਫ੍ਰੀ ਵੀ ਹੈਗੇ ਆਂ। ਤੇ ਕਰੋ ਤੁਸੀ ਵੀ ਵੀਰ ਜੀ ਨਾਲ ਗੱਲ। ਆਪਣਾ ਥਾਰਾ ਪਲੈਨ ਬਤਾਣਾ ਨਾ ਅੱਜ।
ਹਾਂ, ਅੱਜ ਤਰਾਂਗੀ ਮੈਂ ਦੱਲ ਆਣਗੇ ਤੇ ਫੇਰ ਮੈਂ ਤੁਆਨੂੰ ਸੁਣਾਵਾਂਗੀ ਜੋ ਵੀ ਸਾਡੀ ਸਲਾ ਬੰਨੇਗੀ ਨਾ। ਹਾਲਾਂਕਿ ਮੈਂ ਤੁਆਨੂੰ ਸਈ ਦੱਸਾਂ ਮੈਂ ਆਪਣੇ ਹਸਬੈਂਡ ਨੂੰ ਬੜੇ ਟਾਈਮ ਦਾ ਕੈਂਦੀ ਸੀ ਚਲੋ ਚਲੇ-ਚਲੋ ਤੇ ਓ ਥੋੜੇ ਨਾ ਢਿੱਲੇ ਪੈ ਜਾਂਦੇ ਨੇ। ਕੰਮ ਕਾਜ ਦੀ ਬਜੇ ਨਾਲ। ਤੇ ਹੁਣ ਅਗਰ ਮੈਂ ਓਹਨਾਂ ਨੂੰ ਜਿੱਦ ਕੀ ਤੇ ਓਨਾਂ ਨੇ ਮਨ ਜਾਨੈ ਤੇ ਮੇਰੀ ਤਰਫੋਂ ਤੇ ਹਾਂ ਈ ਏ, ਐ ਸਮਝ ਲੋ।
ਓ ਕੋਈ ਨੀ ਓਨਾਂ ਨੂੰ ਹਾਂ ਨੀ ਹੁਣ ਹਾਂ ਤੁਸੀ ਕਰਾਨੀ ਵੀ ਐ। ਓਨਾਂ ਨੂੰ ਕੋਅ ਟ੍ਰਿਪ ਐ ਰੀ ਜੀ, ਆਪਣਾ ਧਾਰਮਿਕ ਟ੍ਰਿਪ ਹੈਗੈ। ਆਪਣਾ ਰੱਬ ਵੀ ਤੇ ਪਾਸੇ ਵੀ ਥੋੜਾ ਕੀਰਤਨ ਕਰਤੇ ਜਾਵਾਂਗੇ, ਦਰਸ਼ਨ ਕਰਾਂ ਤੇ ਠੰਡਾ ਪਾਸਾ ਵੀ ਹੋਏਗਾ। ਠੀਕ ਐ ਨਾ।
ਬਿਲਕੁਲ ਸਈ ਗੱਲ ਐ।
ਔਰ ਸਭ ਵਧੀਐ?
ਸਭ ਵਧੀਆ, ਸਭ ਠੀਕ ਐ।
ਆ, ਹਾਂ। ਚਲੋ ਦੇਖਨੇ ਆ। ਫੇਰ ਬਨਾਨੇ ਆ ਸਲਾ। ਤੇ ਨਾ ਮੈਂ ਤੁਆਨੂੰ ਮੈਸੇਜ ਡਰੋਪ ਕਰ ਦਾਂਗੀ ਜਿਸ ਤਰਾਂ ਦਾ ਵੀ ਸਿਸਟਮ ਬਣੇਗਾ ਨਾ। ਤੇ ਮੇਰੀ ਗੱਲ ਸੁਨੋ ਕੋਈ ਮਤਲਬ ਕਿ ਹੁਣ ਐ ਨੈਕਸ ਅ ਨੈਕਸਟ ਸੈਟਰਡੇ ਯਾਂ ਸੰਡੇ ਨਿਕਲ ਜਾਂਨੈ।
ਠੀਕ ਐ-ਠੀਕ ਐ ਬੋਤ ਵਧੀਆ ਗੱਲ ਐ।
ਚਲੋ ਠੀਕ ਐ ਤੁਆਨੂੰ ਵੀ ਸੁਣਾ ਤਾ ਤੁਸੀ ਓਧਰ ਗੱਲ ਕਰੋ ਮੈਂ ਐਧਰ ਕਰਨੀ ਆ ਤੇ ਫੇਰ
ਠੀਕ, ਠੀਕ-ਠੀਕ ਐ ਜੀ ਠੀਕ ਐ। ਬੋਤ ਵਧੀਐ।
ਓਕੇ, ਓਕੇ, ਓਕੇ।
ਓਕੇ ਜੀ, ਬਾਏ-ਬਾਏ।
ਬਾਏ-ਬਾਏ।